ਹੈਲੋ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
ਕੀ ਹਾਲ ਚਾਲ ਹੈ?
ਬਸ ਤੁਸੀਂ ਦੱਸੋ ਕੀ ਕਰ ਰਹੇ ਹੋ?
ਕੁਛ ਨੀ ਬਸ ਫ੍ਰਰੀ ਹੋਏਆ ਨਾਸ਼ਤਾ ਵਗੈਰਾ ਕਰਕੇ। ਹੁਣ ਘਰ ਦੇ ਕੰਮਾਂ ਚ ਹੋਰ ਸ਼ੁਰੂ ਹੋ ਜਾਣਗੇ।
ਹਮ
ਘਰ ਦੇ ਕੰਮ ਵੀ ਕਦੇ ਮੁੱਕਦੇ ਨੇ। ਅਸੀਂ ਮੁੱਕ ਜਨੇ ਕੰਮ ਨੀ ਮੁੱਕਦੇ।
ਉਹ ਤਾਂ ਗੱਲ ਹੈ ਹੀ ਮੈਂ ਵੀ ਕੱਪੜੇ ਤੈਅ ਕਰ ਰਹੀ ਹਾਂ।
ਅੱਛਾ ਜੀ ਸਾਡੇ ਅਜੇ ਧੋਣ ਵਾਲੇ। ਪਾਏ ਦੇ ਨੇ ਵਾਜ਼ਾਂ ਮਾਰਦੇ ਪਏ ਨੇ ਧੋਵੋ ਸਾਨੂੰ ਬਸ ਹੁਣ ਕੰਮ ਨਿਪਟਾ। ਤੇ ਉਹਨਾਂ ਨੂੰ ਹੀ ਧੋਵਾਂਗੇ ਪਹਿਲੇ।
ਹਾਂਜੀ।
ਤੇ ਸਾਰਾ ਦਿਨ ਕੱਪੜੇ ਵਗੈਰਾ ਤੇ ਮੁੱਕਣ ਤੇ ਹੀ ਨੀ ਆਉਂਦੇ।
ਸਹੀ ਗੱਲ ਏ ਮੇਰੀ ਮੰਮੀ ਤਾਂ ਸਵੇਰੇ ਹੀ ਸਵੇਰੇ ਹੀ ਮੁਕਾ ਦਿੰਦੇ ਆ ਸਾਰਾ। ਕੰਮ ਨਾ ਸਵੇਰੇ ਮੰਮੀ ਪੰਜ ਛੇ ਸਾਢੇ ਪੰਜ ਸਾਢੇ ਚਾਰ ਜਾਂ ਪੰਜ ਵਜੇ ਉੱਠ। ਕੇ ਸਾਰਾ ਸਵੇਰੇ ਸਵੇਰੇ ਨਿਪਟਾ ਦਿੰਦੇ ਆ ਕੰਮ।
ਤੇ ਆਪਣੀ ਹੁਣ ਮੈਂ ਸਵੇਰੇ ਅਗਰ ਮੈਂ ਜਲਦੀ ਉੱਠਦੀ ਮੈਨੂੰ ਯੋਗਾ ਤੇ ਜਾਣਾ ਹੁੰਦਾ। ਮੇਰੀ ਫਿਰ ਰੂਟੀਨ ਹੁੰਦੀ ਹੈ ਵੀ।
ਨਹੀਂ ਮੰਮੀ ਦੀ ਸਵੇਰੇ ਦੀ ਰੂਟੀਨ ਹੈ ਕਿਉਂਕਿ ਮੰਮੀ ਨੇ ਨਾ ਜਦ। ਜਦੋਂ ਸੂਰਜ ਨਿਕਲ ਜਾਂਦਾ ਫੇਿਰ ਕੰਮ ਨੀ ਹੁੰਦਾ।
ਅੱਛਾ-ਅੱਛਾ, ਨਹੀਂ-ਨਹੀਂ ਮੈਂ ਫੇਰ ਸਵੇਰੇ ਨਾਲ ਸਵੇਰੇ ਛੇ ਵਜੇ ਉੱਠ ਕੇ ਪਹਿਲੇ ਉੱਠ ਕੇ ਯੋਗਾ ਵਗੈਰਾ ਜਾਣਾ ਹੁੰਦਾ ਹੈ, ਉਹ ਮੈਨੂੰ ਸੱ ਸਾਢੇ ਸੱਤ ਉੱਧਰੋਂ ਆਉਂਦੇ ਆੱਜ ਜਾਂਦੇ। ਫੇਰ ਆ ਕੇ ਥੋੜੀ ਦੇਰ ਰੈਸਟ ਵੀ ਕਰਨੀ ਹੁੰਦੇ ਐ, ਅੱਧਾ ਘੰਟਾ ਅੱਧਾ ਘੰਟਾ ਰੈਸਟ ਕਰਕੇ, ਫਿਰ ਘਰ ਚਾਹ ਵਗੈਰਾ ਦਿੱਤੀ, ਆਪ ਪੀਤੀ ਫਿਰ ਬਰਤਨ ਵਗੈਰਾ ਹੋ ਗਏ ਫਿਰ ਸਵੇਰ ਦਾ ਵਗੈਰਾ ਗੁੰਣ ਲਿੱਤਾ ਫੇਰ ਹੌਲੀ-ਹੌਲੀ ਨਾਸ਼ਤਾ ਵਗੈਰਾ। ਬਸ ਇਹ ਸਾਰਾ ਦਿਨ ਐਵੇਂ ਬੀਤ ਜਾਂਦਾ ਬਸ ਇਹ, ਲਾਈਫ ਹੈਗੀ ਆ, ਸਾਡੀ ਦੇਖੋ।
ਰੋਟੀ ਬਣਾਓਗੇ ਦੋ ਅੱਜ ਤਾਂ ਕੁਛ ਨੀ ਬਣਾਇਆ ਆਲੂ ਬਣਾਈ ਸੀ, ਹੁਣ ਰੋਟੀ ਬਣਾਵਾਂਗੀ ਮੈਂ।
ਅੱਛਾ ਜੀ ਆਲੂ ਬਾਲ ਲਿੱਤੇ ਨੇ ਹੁਣ ਆਲੂ ਵਾਲੀ ਰੋਟੀ ਬਣੇਗੀ।
ਨਹੀਂ-ਨਹੀਂ ਆਲੂ ਬਣਾਏ ਸੀ, ਅ ਆਲੂ ਦੀ ਸਬਜ਼ੀ ਬਣਾਈ ਸੀ।
ਅੱਛਾ ਸਬਜ਼ੀ ਦੇ ਨਾਲ, ਰੋਟੀ ਖਾਓਗੇ, ਹੁਣ ਆਲੂ ਜੀਰੇ ਵਾਲੇ ਮਸਾਲੇ ਵਾਲੇ।
ਜੀਰੇ ਵਾਲੇ ਬਣਾਏ ਸੀ।
ਅੱਛ ਜੀਰੇ ਵਾਲੇ ਜੀਰੇ ਵਾਲੇ ਵਿੱਚ ਪਿਆਜ ਪੈਂਦੇ ਨੇ,
ਹਾਂਜੀ। ਪਾ ਦਿੰਦੇ ਹਾਂ ਅਸੀਂ।
ਅੱਛਾ ਜੀ।
ਹਮ। ਪਿਆਜ ਟਮਾਟਰ ਗ੍ਰੈਂਡ ਕਰਕੇ ਨਾ ਹਾਂਜੀ ਹਾਂਜੀ ਬਸ ਕੁਛ ਸੀ ਨੀ। ਸਬਜ਼ੀ ਸੀ ਕੋਈ ਤਾਂ ਮੰਮੀ ਨੇ ਐ ਹੀ ਬਣਾ ਤਾ।
ਅੱਛਾ ਅੱਛਾ ਤੇ ਆਲੂ ਦੇ ਵਿੱਚ। ਕੀ ਕੀ ਟਮਾਟਰ ਪੈਂਦੇ ਨੇ ਕਿਵੇਂ ਬਣਦੀ ਯਾਰ ਜੀਰੇ ਵਾਲੇ ਅਸੀਂ ਕਦੇ ਬਣਾਏ ਨਹੀਂ।
ਹੈ ਨੀ ਤੁਸੀਂ ਜੀਰਾ ਜਿਵੇਂ ਅਹ ਜੀਰੇ ਥੋੜਾ ਜਿਹਾ। ਰਿਫਾਇਡ ਜਾ ਦੇਸੀ ਘਿਓ ਪਾ ਕੇ ਜੋ ਜੋ ਵੀ ਤੁਹਾਡੇ ਕੋਲ ਹੈ। ਉਹ ਪਾ ਕੇ। ਮਤਲਬ ਜੇ ਤੁਸੀਂ ਪਿਆਜ ਟਮਾਟਰ ਪਾਉਣੇ ਆ ਤਾਂ ਮਿਕਸੀ ਚ ਗ੍ਰਾਇੰਡ ਕਰਕੇ। ਉਹਦੇ ਵਿੱਚ ਅਹ। ਅਹ ਜੀਰੇ ਦੇ ਵਿੱਚ ਜੀਰਾ ਡਾਲ ਕੇ ਪਿਆਜ਼ ਟਮਾਟਰ ਜਾਂ ਹਰੀ ਮਿਰਚ। ਜੋ ਵੀ ਤੁਹਾਨੂੰ ਖਾਣਾ ਹੈ ਉਹ ਡਲ ਕੇ ਮਸਾਲੇ ਡਾਲ ਦੋ ਫ਼ਿਰ। ਜੇ ਮ ਉਹ ਨਾ ਜੇ ਉਹ ਕਹ ਕਹਿ ਰਹੀ ਹਾਂ ਮੈਂ? ਉਬਲੇ ਹੋਏ ਆਲੂ ਹੁੰਦੇ ਆ ਨਾ ਉਹ ਜ਼ਿਆਦਾ ਸਵਾਦ ਲੱਗਦੇ ਨੇ ਕੱਟੇ ਆਲੂ ਤੋਂ। ਫਿਰ ਪਾਣੀ ਪਾ ਕੇ ਦੋ ਚਾਰ ਸੀਟੀ ਲਗਵਾ ਦੋ ਤੇ ਬਣ ਗਏ ਖਾਲੀ।
ਅੱਛਾ ਸਾਡੇ ਤੇ ਆਲੂ ਕਈਆਂ ਦੇ ਘਰਾਂ ਚ ਦੇਖਿਆ ਆਲੂ। ਤਿੰਨ ਤਿੰਨ ਟਾਈਮ ਆਲੂ ਬਣਦੇ ਨੇ ਕਈ ਤੇ ਆਲੂ ਵਗੈਰਾ ਨਾ ਬਹੁਤ ਖੁਸ਼ ਹੋ ਕੇ ਖਾਂਦੇ ਨੇ।
ਮੈ ਮੈਂ ਤਿੰਨ ਤਿੰਨ ਟੈਮ ਨਹੀਂ ਬਣਦੇ।
ਨਹੀਂ ਨਹੀਂ ਕਈਆਂ ਦੇ ਕਈ ਨਾ ਬੜੇ ਖੁਸ਼ ਹੋ ਕੇ ਖਾਂਦੇ ਨੇ ਆਲੂ ਸਵੇਰੇ ਬਣਾ ਲੈਂਦੇ ਨੇ। ਸ਼ਾਮ ਤੱਕ ਖਾਂਦੇ ਨੇ। ਤੇ ਅ ਅਸੀਂ ਅਸੀਂ ਲੋਕ ਅਸੀਂ ਆਲੂ ਨੂੰ। ਵੇਖਦੇ ਵੀ ਨੀ ਹਿਸਾਬ ਲਾ ਲਓ ਬਈ ਅਸੀਂ ਆਲੂ ਬਣ ਜਾਣ ਨਾ ਘਰ ਅ ਬਰਾਲਿਆ ਬਣਾ ਕੇ ਵੀ ਲਾ ਕਦੀ ਮੈਂ ਖਾਣੇ ਹੀ ਨਹੀਂ ਕਿਸੇ ਨੇ ਮੂੰਹ ਵੀ ਨੀ ਲਾਉਣੇ। ਫਿਰ ਹਾਰ ਕੇ ਬਾਹਰ ਸੁੱਟਣੇ ਪੈਂਦੇ ਨੇ। ਆਲੂ ਸਾਡੇ ਬਿਲਕੁਲ ਵੀ ਨੀ ਆਲੂ ਨੂੰ ਨਾ ਮੂੰਹ ਲਾਉਂਦੇ ਨਾ। ਨੱਕ ਮੂੰਹ ਚਾੜਦੇ ਨੇ। ਬਿਲਕੁਲ ਵੀ ਨਹੀਂ ਖਾਣੇ ਹੁੰਦੇ ਆਲੂ ਇਹਨਾਂ ਨੇ ਅਗਰ ਪੁੱਛ ਲਓ।
ਨਾ ਇਸ ਕਰਕੇ।
ਬੁ ਸ਼ੁਰੂ ਤੋਂ ਆਦਤ ਨੀ ਹੈਗੀ ਐਨਾ ਨੂੰ। ਰੱਬ ਜਾਂਣੇ ਹੁਣ ਡਰਾਮੇ ਕਰਦੇ ਨੇ ਵਿਆਹ ਤੋਂ ਬਾਤ ਸਮਝ ਨਹੀਂ ਆਈ। ਸਮਝ ਤੋਂ ਬਾਹਰ ਨੇ, ਕਿਉਂ ਡਰਾਮੇ ਕਰਦੇ ਨੇ
ਬਸ। ਇਹ ਡਰਾਮੇ ਜਨਾਨੀਆਂ ਅੱਗੇ ਕਰਦੇ ਨੇ।
ਖਾਈ ਲੈਣਾ ਚਾਹੀਦਾ। ਪਰ ਉਹੀ ਗੱਲ ਜਾਂਦੇ ਨਾ ਦੋ ਰੋਟੀ ਖਾਣੀ ਉਹ ਵੀ ਚਲੋ। ਉਹ ਕਦੀ- ਕਦਾਰ ਤੋਂ ਹੋਈ ਜਾਂਦਾ ਏ। ਕਿ ਕੁਛ, ਜੀਅ ਨਹੀਂ ਕਰਦਾ ਖਾਣ ਨੂੰ।
ਨਾ ਨਾ ਇਹਨਾਂ ਨੇ, ਜਦੋਂ ਬਣਾਉਣੀ ਐ। ਉਦੋ ਸਬਜ਼ੀ ਬਣਾਉਣ ਲੱਗਿਆ ਪੁੱਛਣਾ ਨਾਂ ਹਨਾਂ ਬਾਈ ਕੀ ਬਣਾਈਏ, ਕੁੱਛ ਵੀ ਬਣਾ ਲੋ। ਇੱਕ ਰੋਟੀ ਰੋਟੀ ਖਾਣੀ ਐ। ਇੱਕ ਰੋਟੀ ਖਾਣੀ ਐ। ਜਦੋਂ ਬਣ ਜਾਣੀ ਐ। ਸਬਜ਼ੀ ਫੇਰ ਇਹਨਾਂ ਨੇ ਮੈਂ ਨੀ ਖਾਣੀ ਜੀ। ਹੁਣ ਮੈਨੂੰ ਮੈਂ ਗੀ ਬਣਾ ਦੋ ਪੋਹਾ ਬਣਾ ਦੋ, ਬਸ ਉਹ ਸਾਰਾ ਦਿਨ ਇੰਨਾ ਮਤਲਬ ਇਹ ਦੁਪਹਿਰੇ ਦੇ ਆ ਕੁਛ ਬਣਾ ਤਾਂ। ਹੁਣ ਰਾਤ ਦਾ ਫੇਰ ਪੰਗਾ ਰਹਿ ਗਿਆ। ਰਾਤੀ ਕੀ ਬਣਾਈਏ। ਸਾਰਾ ਦਿਨ ਗੈਸ ਤੇ ਅੱਗੇ ਵੀ ਨਹੀਂ ਖਲੋਤਾ ਜਾਂਦਾ ਤੇ
ਇਹਨਾਂ ਨੂੰ ਕੀ ਪਤਾ ਐ। ਇਹਨਾਂ ਨੇ ਤੇ ਚਲੋ ਸਵੇਰੇ ਉੱਠੇ ਨਾਤੇ-ਧੋਤੇ ਕੰਮ ਤੇ ਚਲੇ ਗਏ ਸਾਨੂੰ ਤਾਂ ਪਤਾ ਨਾ। ਪਿੱਛੋਂ ਘਰ ਕਿੱਦਾਂ ਖਾਣਾ-ਪੀਣਾ ਪਕਾਣਾ ਐ। ਘਰ ਸਾਹਮਣੇ ਐ ਸਭ ਕੁਛ
ਬੁਹ ਗੰਦੇ ਨੇਂ
ਹੁਣ ਸਵੇਰ ਦਾ ਤੇ ਨਿੱਪਟ ਗਿਆ। ਹੁਣ ਰਾਤ ਦਾ ਅ ਦੁਪਹਿਰ ਦਾ ਹਜੇ ਪੰਗਾ ਏ। ਹੁਣ ਦੁਪਹਿਰ ਤਾਂ ਪੁੱਛਦੇ ਪਏ ਹ ਕੀ ਖਾਣਾ ਹੈ, ਕੀ ਖਾਣਾ ਹੈ ਤੋਰੀ ਵਗੈਰਾ ਲਿੱਤੀ ਹੈ। ਤੋਰੀ ਵੇਖ ਕੇ ਤੇ ਨੱਕ ਮੂੰਹ ਚਾੜ ਦਿੱ
ਸਹੀ ਗੱਲ ਹੈ, ਤੋਰੀ ਤੂੰ ਜਮਾ ਨੀ ਬਲ ਚ ਨੀ ਗਲਦੀ।
ਤੇ ਜਦੋਂ-ਜਦੋਂ ਸਟਾਰਟਿੰਗ ਵਿੱਚ ਸਭ ਤੋਂ ਮਹਿੰਗੀ ਤੋਰੀ ਆਦੀ ਉਦੋਂ ਕਹਿਣਗੇ ਤੋਰੀ ਖਾਣੀ ਏ, ਹੁਣ ਇਹਨਾਂ ਨੇ ਤੋਰੀਆਂ ਨੀ ਖਾਣੀਆਂ।
ਤੋਰੀ ਤਾਂ ਮੈਨੂੰ ਵੀ ਵਧੀਆ ਤੋਰੀ ਕਿਹਾ ਤਿੰਨੇ ਮੇਰੇ ਦੁਸ਼ਮਣ ਨੇ ਕੱਲ ਮੰਮੀ ਨੇ ਮੇਰੀ ਕਰੇਲੇ ਲਿੱਤੇ ਸੀ। ਤੇ ਉਹ ਖ਼ਰਾਬ ਨਿਕਲ ਗਿਆ, ਯਾਰ ਮੈਂ ਨੀ ਖੁਸ਼ ਹੋਈ ਮੈਂ ਕਿਹਾ। ਚਲੋ ਦੋ ਤਿੰਨ ਕਰੇਲੇ ਅਹ ਥੋੜੇ ਹੀ ਬਣਨਗੇ ਫੇਰ ਇਨੇ ਸਾਰੇ ਮੰਮੀੇ ਨੇ ਪਿਆਜ ਪਾਤੇ ਕੱਲ ਮੈ ਆਰਾਮ ਨਾਲ ਪਿ ਤਲ-ਤਲ ਕੇ ਖਾਈ ਗਈ ਕਰੇਲੇ
ਸਵਾਦ ਲੱਗਦੇ ਨੇ ਕਰੇਲੇ ਦੇ ਅੱਛੇ ਲੱਗਦੇ ਨੇ ਕਰੇਲੇ ਉਦੋਂ ਸਵਾਦ ਲੱਗਦੇ ਨੇ, ਜਦੋਂ ਇੱਕ ਸੌ ਵੀਹ ਰੁਪਏ ਕਿੱਲੋ ਹੁੰਦੇ ਨੇ
ਹੋ ਕੜਵੇ ਨੀ ਹੁੰਦੇ ਨਾ ਇਸ ਕਰਕੇ, ਸਹੀ ਗੱਲ ਐ।
ਅ ਕਰੇਲੇ ਹੁਣ ਭਿੰਡੀ ਵਗੈਰਾ ਹੀ ਲਾ ਲਓ, ਧੱਕੇ ਖਾਂਦੀ। ਵੀਹ ਰੁਪਏ ਕਿੱਲੋ ਹੋਣੀ, ਤੇ ਜਦੋਂ ਆਦੀ ਏ ਸੌ ਇੱਕ ਸੌ ਵੀਹ ਰੁਪਏ ਕਿੱਲੋ ਉਦੋਂ ਮਨ ਕਰਦਾ, ਕਿ ਭਿੰਡੀ ਹੀ ਖਾਈਏ।
ਖਾਈ ਜਾਏ, ਖਾਈ ਜਾਏ।
ਸਬਜ਼ੀਆਂ ਦਾ ਤੇ ਇਹ ਹਾਲ ਉਸਲੇ ਭਿੰਡੀ ਖਾਣ ਨੂੰ ਮਨ
ਅੋ ਪਿਆਜ ਵੀ ਮਹਿੰਗੇ ਹੋਣ ਲੱਗੇ ਨੇ। ਪਿਆਜ਼ ਟਮਾਟਰ, ਅਬ ਕਿਉਂਕਿ ਬਰਸਾਤ ਆਮ ਹਾਂਜੀ।
ਹੋਰ ਦੱਸੋ ਕੀ ਕਰਦੇ ਔ?
ਉਹ ਕੁਛ ਨੀ ਬਸ ਫੀ ਹੋਏ, ਆ ਥੋੜਾ ਬਹੁਤਾ ਤੇ ਨਿਪਟ ਗਿਆ, ਕੰਮ ਥੋੜਾ ਬਹੁਤਾ ਰਹਿ ਗਿਆ। ਹੁਣ।
ਆ ਮੈਂ ਵੀ
ਹਾਂਜੀ।
ਮੈਂ ਕਿਹਾ ਮੈਂ ਵੀ ਕਬਡੀ ਚੈਕ ਕਰਦਾ ਫਿਰ ਮੈਂ ਵੀ ਫ੍ਰਰੀ ਹਾਂ।
ਅੱਛਾ ਜੀ, ਤੁਸੀਂ ਹਜੇ ਮੈਰਿਡ ਹੋ ਅਨਮੈਰਿਡ?
ਨਹੀਂ-ਨਹੀਂ ਅਦਾ ਮੇਰੀਡ।
ਅਨਮੈਰਿਡ ਹੋ ਫੇਰ ਤੁਸੀਂ ਵਿਹਲੇ ਹੀ ਵਿਹਲੇ ਹੋ?
ਸਹੀ ਗੱਲ ਹੈ।
ਕੰਮ ਨੇ ਫਿਰ।
ਇਹ ਮੇਰੀ ਮੰਮੀ ਤਾਂ ਕਰ ਦਿੰਦੀ ਆ ਮੈਂ ਤਾਂ ਸਾਰਾ ਦਿਨ ਹੀ ਵਿਹਲੀ ਰਹਿੰਦੀ ਹਾਂ ਉਹ ਥੋੜ੍ਹਾ ਬਹੁਤਾ ਕੰਮ ਕਰਨਾ ਹੈ ਜੋ। ਕਰ ਲੈਂਦੀ ਆ ਬਸ।
ਹਾਂ ਤੇ ਥੋੜਾ ਬਹੁਤਾ ਇੰਨਾ ਹੀ ਬੜਾ ਹੁੰਦਾ ਥੋੜਾ ਬਹੁਤਾਲੋਂ ਹੱਥ ਲੱਗ ਜੇ। ਹੋਰ ਤੇ ਕੁਛ ਨੀ। ਕੋਈ ਨੀ ਜਦੋਂ ਵਿਆਹ ਹੋਜੇਗਾ ਫੇਰ ਪੁੱਛਾਂਗੇ ਤੁਹਾਨੂੰ। ਕੈਸੀ ਲਾਈਫ ਹੈ। ਬਸ ਸਵੇਰੇ ਉੱਠੋ ਤੇ ਇੱਧਰ ਉਧਰ ਵੇਖੋ ਹੁਣ ਕੀ ਕਰਾਂ ਜੀ ਮੈਂ।
ਹਮ। ਮੈਂਤਾ ਲਾਈਫ ਸਹੀ ਚੱਲ ਰਹੀ ਹੈ।
ਬਸ ਜੀ ਇਹ ਇਹ ਲਾਈਫ ਵਰਗੀ ਰੀਸ ਨਹੀਂ ਹੈ ਬਪਨ।
ਕ ਕਦੇ।
ਅਸੀਂ ਤਾਂ ਆਪੇ ਇੰਨਾ ਇੰਜੋਏ ਕਰਦੇ ਹੁੰਦੇ ਸੀ ਆਪਣਾ ਬਚਪਨ ਜਿਹੜਾ ਸਭ ਤੋਂ ਵਧੀਆ ਹੁੰਦਾ ਹੈ ਅਗਰ। ਸਾਡੇ ਟਾਈਮ ਤੇ ਇੰਨੀ ਗਰਮੀ ਤੇ ਹੁੰਦੀ ਨੀ ਸੀ ਹੁਣ ਇਸ ਵ। ਵਗੈਰਾ ਆਏ ਨੇ ਹੁਣ ਵੀ ਕੀ ਪਹਿਲੇ। ਪਹਿਲੇ ਤਾਂ ਰੇਅਰ ਈ ਕਿਸੇ ਦੇ। ਘਰ ਚ ਏਸੀ ਵਗੈਰਾ ਹੁੰਦੇ ਸੀ, ਹੁਣ ਤੇ ਪਰ ਇੱਕ ਘਰ ਦੇ ਵਿੱਚ। ਤਿੰਨ-ਤਿੰਨ, ਚਾਰ-ਚਾਰ ਇਸ। ਲੱਗੇ ਹੋਏ ਨੇ ਔਰ ਹਰ ਕੋਈ ਆਪਣੇ-ਆਪਣੇ ਰੂਮ ਦੇ ਵਿੱਚ ਬੈਠਾ ਹੋਇਆ ਹੈ।
ਕਮਰਿਆਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਲੱਗ ਹੀ ਗਏ ਆ ਪਰ। ਬੱਸਾਂ ਦੇ ਵਿੱਚ ਦੇਖੋ ਸਾਰੀ ਬੱਸ ਏਸੀ ਵਾਲੇ ਚੱਲ ਗਈਆਂ ਨੇ ਹੁਣ।
ਇਹ ਚੀਜ਼ਾਂ ਨਹੀਂ ਹੈ ਨਾ ਹੁਣ ਬਈ ਚਲੋ ਬੰਦਾ ਕਹਿੰਦਾ ਵੀ ਇਕ ਏਸੀ ਚੱਲਦਾ ਪਿਆ ਏ ਸਾਰੇ ਬਹਿ ਜਾਂਦੇ ਆ ਉਥੇ।
ਸਾਡੇ ਘਰਦੇ ਕਹਿੰਦੇ ਸੀ ਪਹਿਲਾਂ ਨੀ ਸੀ ਏ ਐਨੀ ਗਰਮੀ।
ਨਾ-ਨਾ-ਨਾ-ਨਾ ਪਹਿਲੇ। ਤੇ ਹੁੰਦੀ ਨੀ ਸੀ ਪਹਿਲੇ ਅਸੀਂ ਲੋਕ ਕੋਠੀਆਂ ਤੇ ਸੋਂਦੇ ਹੁੰਦੇ ਸੀ, ਆਪਣੇ ਛੱਤਾਂ ਤੇ ਸੋਣਾ ਮੰਝੇ ਡਾ। ਕੇ ਔਰ ਸਾਰੇ ਟੋਟਲੀ ਸਭ ਲੋਕ ਕੋਠੇ। ਤੇ ਹੀ ਸੂਤੇ ਹੁੰਦੇ ਸੀ।
ਸੰਡੇ ਨੂੰ ਅਸੀਂ ਅ ਗਏ ਸੀ ਕਿਤੇ ਤੋ। ਪੈਲੇਸ ਸਜਿਆ ਹੋਇਆ ਸੀ, ਮੰਮੀ ਕਹਿਤੀ ਕਿ ਇੰਨੀ ਗਰਮੀ ਚ। ਕਿੰਨੇ ਵਿਆਹ ਕਰਨਾ ਪਾਪਾ ਕਹਿੰਦੇ ਤੇਰਾ ਨੀ ਹੋਇਆ ਸੀ ਜੂਨ ਚ, ਮੰਮੀ ਕਹਿੰਦੀ ਪਹਿਲਾਂ ਗਰਮੀ ਨੀ। ਸੀ ਹੁਣ ਤਾਂ ਦੇਖੋ ਕਿੰਨੀ ਗਰਮੀ ਹੈ।
ਹਾਂ ਗਰਮੀ ਤੇ ਹੈਗੀ ਏ।
ਪਤਾ ਨੀ ਕਿਉਂ ਹੈ ਇਨੀ ਗਰਮੀ।
ਗਰਮੀ ਤੇ ਹੈਗੀ ਬਸ ਵਿਆਹ-ਸਿ਼ਆਹ ਵੀ ਹੋਣੇ ਨੇ ਗਰਮੀਆਂ ਚ ਹੋਰ ਕੀ ਕਰਨਾ ਫਿਰ।
ਹਾਂਜੀ।
ਚੀਜ਼ਾਂ ਜ਼ਰੂਰੀ ਨੇ ਸਾਡੇ ਵੀ ਥੋੜੇ ਦਿਨ ਪਹਿਲੇ ਮੈਰਿਜ ਸੀਗੀ ਔਰ ਉੱਥੇ ਗਏ ਆ ਤੇ ਉਹ। ਉਹ ਜਿਹੜਾ ਪਸੀਨੇ ਚੋਣ ਸੂਟ ਮਤਲਬ ਸੂਟ ਵੀ ਪਾਇਆ ਸੂਟ ਦੇ। ਅੰਦਰੋਂ ਵੀ ਪਸੀਨੇ ਚੋਣ ਪਏ ਪਿੱਛੋਂ ਸਾਰਾ ਗਿੱਲੀ ਹੋਈ ਰਹੀ ਸੀ ਅੰਡਰ। ਸ਼ਰਟ ਵਗੈਰਾ ਵੀ ਇੰਨੀ ਗਰਮੀ ਸੀਗੀ ਉੱਥੇ, ਤੇ ਮੇਕਅਪ ਤੇ ਮੈਂ ਕਹਿੰਦੀ ਹਾਂ ਚੋ-ਚੋ ਕੇ ਥੱਲੇ ਆਉਂਦਾ ਸੀ ਬ੍ਰਾਈਡਲ ਦਾ। ਜਿੰਨੇ ਲਹਿੰਗਾ ਪਾਇਆ ਹੋਣਾ ਵਿਚਾਰੀ ਉਹਦਾ ਕੀ ਹਾਲ ਹੁੰਦਾ ਹੋਣਾ ਅਸੀਂ। ਤੇ ਚਲੋ ਫੇਰ ਸੂਟ ਵਿੱਚ ਮੈਨੇਜ ਕਰ ਲੈਂਦੇ ਹਾਂ, ਤੇ ਜਿੰਨੇ। ਬ੍ਰਾਈਡਲ ਨੇ ਲਹਿੰਗਾ ਪਾਇਆ ਹੁੰਦਾ ਇੰਨਾ। ਭਾਰਾ ਵਿਚਾਰੀ ਇੱਕ ਪਾਸੇ ਆਪਣਾ ਮੂੰਹ ਪੂੰਜੇ, ਦੂਜੇ ਪਾਸੇ ਆਪਣਾ ਲਹਿੰਗਾ ਫੜੇ।
ਅੱਜ-ਕਲ ਚੱਲ ਰਹੇ ਨਾ ਉਹ ਵੀ ਇੰਨੇ ਮਹਿੰਗੇ।
ਸਿੰਪਲ-ਸਿੰਪਲ ਵਗੈਰਾ ਲੈਹੰਗੇ ਤੇ ਨਹੀਂ। ਅੱਜ-ਕੱਲ੍ਹ। ਮਤਲਬ ਜਿਹੜੇ ਤੇ ਸਲਿਮ ਹੁੰਦੀਆਂ ਨੇ ਉਹਨਾਂ ਦੀ ਚੋਇਸ ਹੁੰਦੀ ਹੈ ਅਸੀਂ ਹੈਵੀ ਲੈਂਗਰ ਲਈਏ ਤਾਂ ਕਿ। ਥੋੜੇ ਭਾਰੇ ਲੱਗੀਏ ਤੇ ਜਿਹੜੇ ਥੋੜੇ ਹੈਲਦੀ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ। ਚਲੋ ਅਸੀਂ ਥੋੜਾ ਉਹ ਲਈਏ ਪਰ ਹਰ ਕਿਸੇ ਨੂੰ ਸ਼ੌਕ ਹੁੰਦਾ ਕਿ ਮੈਨੂੰ ਥੋੜਾ ਖਲੇਰ ਵਾਲਾ ਲਹਿੰਗਾ ਲੈਣਾ ਵੀ ਮੈਂ
ਸਹੀ ਗੱਲ, ਹਾਂਜੀ ਹਾਂਜੀ ਹਾਂਜੀ ਕਿਸੇ ਦੀ ਚੋਇਸ ਅਲੱਗ ਅਲੱਗ ਹੈ ਕੀ ਕਰਿਏ।
ਸਭ ਰਿਵਾਜ਼ ਵਗੈਰਾ ਵੀ ਬਦਲੀ ਜਾਂਦੇ ਨੇ ਪਹਿਲੇ ਸਿੰਪਲ ਬਿਲਕੁਲ ਲਹਿੰਗੇ ਆਉਂਦੇ ਹੁੰਦੇ ਜਿਵੇਂ ਅੱਜ ਕੱਲ੍ਹ ਸਾੜੀਆਂ ਆ ਰਹੀਆਂ ਨਾ ਪੀਂਘ ਮਤਲਬ ਬਿਲਕੁਲ ਜੋਰਜਟ ਵਗੈਰਾ ਦੀਆਂ ਨਾਲ ਲੱਗਿਆ ਹੋਈਆਂ ਪਹਿਲਾਂ ਓਦਾਂ ਲਹੰਗੇ ਚ ਚੱਲਦੇ ਹੁੰਦੇ ਸੀ ਹੁਣ ਤੇ ਬਹੁਤਾ ਬਹੁਤਾ ਖਿਲਾਰ ਵਾਲੇ ਅਗਰ ਤੁਸੀਂ ਡਰੈਸ ਹੀ ਲੈਣੀ ਹੈ ਬਾਹਰ ਉਹ ਵਾਲੀ ਡਰੈਸ ਆਉਂਦੀ ਹੈ ਪਿੱਛੇ ਦੋ ਜਾਣੇ ਫੜਨ ਵਾਲੇ ਹੁੰਦੇ ਨੇ ਕਿ ਪਿੱਛੇ ਵੇਖੀਏ ਅਸੀਂ
ਠੀਕ ਹੈ ਦੀਦੀ ਮੈਨੂੰ ਕੋਲ ਆ ਰਹੀ ਹੈ ਪਿੱਛੋਂ ਮੈਂ ਕਰਦੀ ਹਾਂ ਤੁਹਾਨੂੰ। ਕੋਈ ਨੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ।